ਜੀ ਸਸ ਸ੍ਰੀ ਕਾਲ ਹੋਰ ਕਿਵੇਂ ਹੋ।
ਮੈ ਵਧੀਆ ਤੁਸੀ ਦੱਸੋ।
ਬਸ ਵਧੀਆ-ਵਧੀਆ ਹੋਰ ਕੀ ਕਰ ਰਹੇ ਸੀ।
ਮੈਂ ਤਾਂ ਕੁਛ ਨੀ ਬਸ ਬਹੀ ਹੋਈ ਹਾਂ ਰੋਟੀ ਰੋਟੀ ਖਾ ਲਈ
ਨੀ ਮੈਂ ਹੀ ਬੈਠੀ ਸੀ। ਸਿਸਟਰ ਵਗੈਰਾ ਦੇ ਫੋਨ ਆ ਉਹ ਬਜ਼ਾਰ ਵਗੈਰਾ ਚੱਲਦੇ ਆ ਮੈਂ ਕਿਹਾ ਕੋਈ ਨੀ ਮੈਂ ਵੀ ਸ਼ੋਪਿੰਗ ਵਗੈਰਾ ਕਰਦੀ ਹਾਂ ਫਿਰ ਚਲਦ ਚਲਦੀ ਆ ਬਾਜ਼ਾ
ਹੈਲੋ।
ਹਾਂਜੀ-ਹਾਂਜੀ
ਹਾਂਜੀ, ਕਹਿ ਰਹੇ ਸੀ। ਤੁਸੀਂ ਪੁੱਛੋ ਮੈਨੂੰ ਨਾ ਫੋਨ ਆ ਗਿਆ ਸੀ ਤੇ ਆਵਾਜ਼ ਨਹੀਂ ਆਈ।
ਅੱਛਾ, ਨਹੀਂ ਬਾਜ਼ਾਰ ਵਗੈਰਾ ਸੋ ਰਹੀ ਸੀ। ਮੈਂ ਕਿਹਾ ਚਲ ਬਾਜ਼ਾਰ ਵਗੈ ਸਿਸਟਰ ਫੋਨ ਆਇਆ ਸੀ। ਮੇਰੀ ਬਾਜ਼ਾਰ ਵਗੈਰਾ ਹੋ ਕੇ ਆਂਣੇ ਆ ਮੈਂ ਕਿਹਾ ਮੈ ਸਮਾਨ ਚ ਲੈਣਾ ਪਰ ਧੁੱਪ ਵਿੱਚ ਜਾਣ ਤੇ ਮੇਰਾ ਮਨ ਨੀ ਆ।
ਅੱਛਾ, ਉੱਥੇ ਮੌਸਮ ਕਿੱਦਾਂ ਦਾ ਐ ਧੁੱਪ ਹੋ ਰਹੀ ਹੈ ਉੱਥੇ ਸਾਡੇ ਇੱਥੇ ਬੱਦਲ ਗਰਜਣ ਲੱਗੇ।
ਇੰਜ ਧੁੱਪ ਆ
ਅੱਛਾ ਨਹੀਂ ਹੁਣ ਜਦੋਂ ਮੈਂ ਸੋ ਕੇ ਉੱਠੀ ਸੀਗੀ ਨਾ ਉੱਥੇ ਬੜੀ ਮਤਲਬ ਧੁੱਪ ਸੀਗੀ ਕਿ ਬੰਦੇ ਨੂੰ ਮਤਲਬ-ਮਤਲਬ ਹੁੰਮਸ ਜਿਆ ਹੋਇਆ ਪਿਆ ਸੀਗਾ ਹੁਣ ਇੱਕਦਮ ਬੱਦਲ ਛਾ ਗਏ ਨੇਹਵਾ ਚੱਲ ਰਹੀ ਹੈ। ਹਲਕੀ-ਹਲਕੀ ਜੀ
ਹਾਂ ਬਸ ਤੁਸੀ ਵੀ ਉਹਨੂੰ ਲੰਚ ਦੀ ਤਿਆਰੀ ਕਰਨੀ ਹੈ ਥੋਡੀ ਦਾਲ ਬਣੀ ਪਈ ਹੈ ਸਿਰਫ ਚੌਲ ਵਗੈਰਾ ਬਣਾਉਣੇ ਆ।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
ਦੇਖ ਰ ਲਾਉਂਦੇ ਆ ਚੌਲ ਵਗੈਰਾ ਬਣਾਉਂਦੇ ਆ ਦੇਖਦੇ ਹਾਂ ਆਪਣੇ ਫੁਲਕੇ ਲਾਉਂਦੇ ਆ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
ਗਰਮੀ ਦੇ ਵਿੱਚੋਂ ਰੋਟੀ ਖਾਂਣ ਦਾ ਮਨ ਈ ਨੀ। ਦਾ ਚੌਲ ਵਗੈਰਾ ਮਨ ਕਰਦਾ ਆ ਤੇ
ਅੱਛਾ। ਸਾਡੀ ਤੇ ਮੰਮੀ ਨੇ ਦਾਲ ਚੌਲ ਬਣਾਏ ਸੀਗੇ ਤੇ ਮੰਮੀ ਪੈਟੀਸ ਲਿਆਈ ਫਿਰ ਦਾਲ ਚੋਲ ਕੋਈ ਖਾਏਗਾ ਹੀ ਨੀ।
ਸਵਾਦ ਲੱਗਦੇ ਐ ਪਰ ਨਾ ਮੈਨੂੰ ਦਾਲ ਮੈਨੂੰ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਖਰਾਬ ਨਾ ਹੋ ਗਈ ਹੈ ਕਿਉਂਕਿ ਰਾਤ ਬਣੀ ਵੀ ਹੈ। ਗਰਮੀਆਂ ਦਾ ਮੌਸਮ ਹੈ। ਰਾਤੀ ਮੰਮੀ ਦਾਲ ਰੱਖਣਾ ਫਰਿਜ ਚ ਭੁੱਲ ਗਈ ਦਾਲ ਬਾਹਰ ਪਈ ਰਹੀ। ਤੇ ਮੈਨੂੰ ਲੱਗ ਰਿਆ, ਉਹ ਸ਼ਾਇਦ ਖ਼ਰਾਬ ਨਾ ਹੋ ਗਈ ਹੋਏ।
ਅੱਛਾ ਨੀ ਚੈੱਕ ਕਰਲੋ ਨਾ।
ਹਾ ਮੈਂ ਕੀਤੀ ਚੈਕ ਮੰਮੀ ਬੋਲ ਰਿਹੀ ਠੀਕ ਹੈ ਮੈਂ ਤੁਹਾਨੂੰ ਲੱਗਹੀਹਾ ਠੀਕ ਹੈ। ਤੁਸੀਂ ਖਾਓ ਬਟ ਮੇਰੀ ਖਾਣ ਦੀ ਇੱਛਾ ਨਹੀਂੀ ਹੋ ਰਹੀ ਹੈ।
ਹਮ ਉਹਨਾ ਦਾ ਫੇਰ ਰਾਤ ਦਾ ਰਾਤ ਟੀ ਵੀ ਸੇਮ ਖਾਇਆ ਸਵੇਰੇ ਵੀ ਸੇਮ ਤੇ ਫੇਰ ਉਹ ਖਾਆ ਨੀ ਜਾਂਦਾ।
ਆਹ ਖਾਇਆ ਤਾਂ ਨੀ ਜਾਂਦਾ। ਹੁਣ ਕੀ ਕਰੀਏ ਸਾਡੀ ਮੰਮੀ ਨੇ ਦਾਲ ਹੀ ਸਾਰੀ ਬਣਾ ਲਈਏ, ਕੁਛ ਕਹਿ ਨੀ ਸਕਦੇ।
ਹੂੰ-ਹੂੰ
ਦੇਖਾਂਗੇ ਹੁਣ ਇਹਨਾਂ ਨੂੰ ਅਗਰ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
ਅਗਰ ਇਹ ਕਹਿਣਗੇ ਤਾਂ ਇਹਨਾਂ ਨੂੰ ਬਸੱ ਉਥੇ ਕੁਛ ਵੀ ਨੀ ਹੁਣਾ ਅਗਰ ਇਹ ਕਹਿਣਗੇ ਕਿ ਹਾਂ ਅਸੀ ਦਾਲ ਖਾਣੀ ਆ ਤੇ ਦਾਲ ਮਤਲਬ ਚੋਲ ਬਣਾਵਾਂਗੇ ਆਪਣੇ ਆਸਤੇਆਲੂ ਪਿਆਜ਼ਾਂ ਵਾਲੇ। ਥੋੜਾ ਮਿਰਚ ਵਗੈਰਾ ਪਾ ਕੇ। ਉਹ ਟੇਸਟੀ ਲੱਗਦੇ ਆ ਹਾਂਜੀ ਦਹੀ ਨਾਲ ਸਵਾਦ ਲੱਗਦੇ ਆ ਦਹੀਂ ਨਾਲ ਖਾਓ ਜਾਂ ਮੱਠੇ ਨਾਲ ਖਾਓ।
ਅ ਹਾਂਜੀ
ਕਈ ਲੋਕਾਂ ਨੂੰ ਮੱਠਾ ਨੀ ਪਤਾ ਹੁੰਦਾ ਨਹੀਂ ਬੰਗਲਾ ਸਾਹਿਬ ਮੈਂ ਅਜ ਤੱਕ ਨੀ ਗਈ ਮੈਂ ਦਰਬਾਰ ਸਾਹਿਬ ਗਈ ਆ।
ਅੱਜ ਤੱਕ ਨਹੀਂ ਗਏ। ਅੱਛਾ। ਮੈਂ ਸੰਡੇ ਨੂੰ ਗਈ ਸੀ ਆਪਣੇ ਦੋਸਤਾਂ ਦੇ ਨਾਲ ਅ ਬੰਗਲਾ ਸੈਬ, ਸੀਸ ਗੰਜ ਸੈਬ। ਉੱਥੇ ਅਸੀ ਇਨੇ ਘੁੰਮੇ।
ਬਰਦਰ ਜਿਹੜਾ ਹੈ ਨਾ ਉਹ ਜਾਂਦਾ ਰਹਿੰਦਾ ਹੈ ਬੰਗਲਾ ਸਾਹਿਬ ਮਤਲਬ ਨਾ ਉਹਨੂੰ ਸ਼ੌਂਕ ਹੈ। ਤੇ ਉਹ ਆਪਣੀ ਫਰੈਂਡਾ ਨਾਲ ਜਾਂਦ ਐ। ਸਾਨੂੰ ਦੂਰ ਪੈ ਜਾਂਦਾ ਬੜਾ ਬੰਗਲਾ ਸਾਹਿਬ ਗੁਰਦੁਆਰਾ।
ਅੱਛਾ ਨਹੀਂ ਸਾਡਾ ਸਕੂਲ ਦੇ ਕੋਲ ਐ। ਪਰ ਅਸੀਂ ਇੱਥੇ ਜਾਂਦੇ ਰਹਿੰਦੇ ਹਾਂ। ਅਸੀਂ ਗਏ ਸੀਗੇ ਤੇ ਉੱਥੇ, ਓਥੇ ਇੰਨੇ ਮਤਲਬ ਦਿੱਲੀ ਨਾ ਮਹਿੰਗੀ ਬੜੀ ਐ। ਉੱਥੇ ਤੇ ਸਾਡੇ ਇੱਥੇ ਨਾ ਜਾਮੁਨ ਨਾ ਤੀਹ ਰੁਪ- ਚਾਲੀ ਰੁਪਈ ਏ ਭਾਅ ਹੁੰਦੇ ਨੇ ਉੱਥੇ ਅੱਸੀ ਰੁਪ ਪਈਆ ਭਾ ਔਰ ਮੇਰੇ ਦੋਸਤਾਂ ਵਿੱਚ ਅਲੱਗ ਉਹ ਵੀ ਹੈਗਾ ਕਿ ਇਹਨਾਂ ਨੂੰ ਖਾਣਾ ਹੈ ਤੇ ਇਹਨਾਂ ਨੇ ਲੈਣਾ ਹੀ ਲੈਣਾ ਇੰਨਾ ਮਹਿੰਗਾ।
ਹੂੰ ਹੂੰ
ਹੈਲੋ।
ਹਾਂਜੀ-ਹਾਂਜੀ ਨਹੀਂ ਸਾਡੇ ਇੱਧਰ ਤੇ ਜਾਮੁਨ ਆਏ ਨੀ ਹੈ ਬਟ ਮੈਨੂੰ ਬੜਾ ਸ਼ੌਕ ਹੈ ਜਾਮੁਨ ਖਾਨ ਦਾ ਜੇ ਜਾਮੁਨ ਹੀ ਨਹੀਂ ਆਇਆ ਤੇ ਫੇਰ ਬੈਠੇ ਹ ਅਸੀਂ ਵੀ ਜੀ ਇੱਕੋ ਮਹੀਨੇ ਆਉਂਦੇ ਪੂਰੇ ਸਾਲ ਜਾਮੁਨ ਇੱਕੋ ਵਾਰੀ
ਅਛਾ। ਨਹੀਂ ਸਾਡੇ ਇੱਥੇ ਤੇ, ਸਾਡੇ ਇੱਥੇ ਤੇ ਜਾਮੁਨ ਦਾ ਪੇੜ ਵੀ ਹੈਗਾਐ। ਉੱਥੇ ਇੰਨੇ ਵਧੀਆ ਜਾਮੁਨ ਆਉਂਦੇ ਨੇ, ਉਥੇ ਅਸੀਂ ਗਏ ਸੀਗੇ ਨਾ ਦਿੱਲੀ ਤੇ ਉਹ ਬੀਜ ਵਾਲੇ ਜਾਮਨ ਹੁੰਦੇ ਨੇ, ਤੇ ਸਾਨੂੰ ਸਮਝਣਾ ਅਸੀਂ ਬੀਜ ਕਿੱਥੇ ਸੁੱਟੀਏ, ਕਿਉਂਕਿ ਦਿੱਲੀ ਵਿੱਚ ਏਦਾਂ ਜੇ ਸੁੱਟ ਦੋ, ਤਾਂ ਲੋਕੀ ਲੜਨ ਲੱਗ ਜਾਂਦੇ ਨੇ ਕਿ ਹਾਂ ਇੱਥੇ ਕਿਉਂ ਸੁੱਟਤਾ ਗੰਦ ਮਚਾ ਦਿੱਤਾ। ਤੇ ਆ, ਅਸੀਂ ਨਾ ਮਤਲਬ ਜਿਹੜਾ ਰੈਪਰ ਸੀਗਾ ਨਾ ਉਹਦਾ ਜਾਮੁਨਾ ਦਾ। ਅਸੀਂ ਉਹ ਨਾ ਉੱਥੇ ਸੜਕ ਤੇ ਸੁੱਟਤਾ। ਤੇ ਕਰਿਆਣੇ ਮਗਲ ਆ ਕੇ ਸਾਨੂੰ ਕਹਿੰਦੇ ਕੀ, ਮਤਲਬ ਤੁਸੀਂ ਉਠੇ ਕਿਉ ਸੁ ਕੇ ਨਹੀਂ ਇਹਨੂੰ ਹਟਾਓ, ਇਹਨੂੰ ਹਟਾਓ ਉਹ ਡਸਟਬਿਨ ਦੇ ਬਿਲਕੁਲ ਹਲਕਾ ਜਿਹਾ ਸਾਈਡ ਵਿੱਚ ਡਿੱਗਿਆ ਸੀਗਾ ਫੇਰ ਵੀ।
ਅੱਛਾ ਅੱਛਾ।
ਅਸੀਂ ਨੀ ਹਟਾਇਆ ਅਸੀ ਉੱਥੇ ਖੜੇ ਹੋ ਗਏ ਨਹੀਂ ਅਸੀਂ ਨਾ ਹਟਾਵਾਗੇ।
ਹੁਣ ਏ ਵੀ ਅੱਛੀ ਗੱਲ ਹੈ ਪਤਾ। ਉਐ ਗੰਦਗੀ, ਗੰਦਗੀ ਨੀ ਕਰਨ ਦਿੰਦੇ ਆ ਆਪਣੇ ਸ਼ਹਿਰਾਂ ਵਿੱਚ ਨਾ ਬਹੁਤ ਜ਼ਿਆਦਾ ਅੱਛੀ ਗੱਲ ਐ।
ਨਹੀਂ ਪਰ, ਤਮੀਜ਼ ਨਾਲ ਤਾਂ ਬੋਲਣ ਨਾ ਕਿ ਬੇਟਾ ਬਾਹਰ ਡਿੱਗਿਆ ਇਹਨੂੰ ਅੰਦਰ-ਅੰਦਰ ਸੁੱਟ ਦੋ, ਨਹੀਂ ਇਹਦਾ ਯ ਕਿਹਾ ਹਰਕਤ ਹੈ ਤੁਮਾਰੀ ਤੁਮਾਰੇ ਕੋ ਮੈਨਰਸ ਨਹੀਂ ਹੈ ਯ ਇਹ ਹੈ, ਵੋ ਹੈ ਅਰੇ ਤੂੰ ਇੱਕ ਵਾਰ ਬੋਲਦੇ ਸੀੇ ਸੁੱਟ ਦਾਂਗੇ।
ਔ ਤੇ ਹਾਂ ਹੀ ਹੈ।
ਦਿੱਲੀ ਵੱਲ ਨਾ ਲੜਨ ਨੂੰ ਵੀ ਬੜਾ ਪੈਂਦੇ ਨੇ ਕੀ ਇਹਨਾਂ ਨੂੰ ਕੁਛ ਵੀ ਕਹਿ ਦੋ ਹਾਂ ਆ ਜਾ ਲੜ ਲੈ ਲੜ ਲੈ।
ਹਾਂ ਉਹ ਤਾਂ ਹੈ ਦਿੱਲੀ ਦੇ ਬੰਦੇ ਹੈ ਵੀ ਇਹੋ ਜਿਹੇ ਹੁੰਦੇ ਆ।
ਉਹੀ। ਲੜਨ ਨੂੰ ਹਮੇਸ਼ਾ ਤਿਆਰ ਹੁੰਦੇ ਨੇ।
ਆਹ ਬੰਦੇ ਨੂੰ ਇੱਕ ਵਾਰੀ ਪਹਿਲਾਂ ਪਿਆਰ ਨਾਲ ਸਮਝਾਓ ਫਿਰ ਥੋੜਾ ਉਹਨੂੰ ਮਤਲਬ ਬੋਲੋ ਫਿਰ ਨਹੀਂ ਸਮਝ ਰਿਹਾ ਪਿਆਰ ਨਾਲ ਤੇ ਇਹ ਹੋਣਾ ਕੀ ਸਟਾਟਿੰਗ ਤੁਸੀਂ ਇਸ ਤਰ੍ਹਾਂ ਹੀ ਬੋਣ ਲੱਗ ਜਾਓਗੇ ਫੇਰ ਕੌਣ ਸੁਣੇਗਾ ਕੋਈ ਨੀ ਸੁਣੇਗਾ।
ਹਾਂਜੀ। ਉਹੀ ਤਾਂ ਹੈ ਨਾ ਪਰ, ਆਉਣ ਦੇ ਹੀ ਇੱਕ ਦਮ ਤੁਸੀਂ ਏਦਾਂ ਬੋਲੋਗੇ ਕਿ ਹਾਂ- ਹਾਂ ਐਸੇੈ‌ ਕਿਉ ਫੇ ਤੇ ਏ ਕਿਉਂ ਕੀਤਾ ਐ। ਤੇ ਫ਼ਿਰ ਬੰਦਾ ਬੋਲੇਗਾ ਨਾ ਦੂਜੇ ਆਪਾਂ ਲੜਕੇ ਕਿ ਕਿਉਂ ਮੈਂ ਕਿਉਂ ਸੁੱਟਾ ਫੇਰ।
ੳ ਪਤਾ ਹਾਂ ਉਹ ਤਾਂ ਹੈ ਹੀ ਐ ਨਾ।
ਤੇ ਅਸੀ ਘਰ ਦਿੰਦੇ ਹਾਂ ਮਤਲਬ ਅਸੀਂ ਤਾਂ ਫਿਲਹਾਲ ਮੈਂ ਤਾਂ ਡਸਟਬਿਨ ਚ ਹੀ ਪਾਉਂਦੀ ਹਾਂ ਕਿਉਂਕਿ ਮੈਂ ਬਾਜ਼ਾਰ ਜਾਂਦੀ ਘੱਟ ਤਾਂ ਬਾਜ਼ਾਰ ਜਾਵਾਂ ਤੇ ਮੈਂ ਜਾ ਕੇ ਮੈਂ ਪਾਣੀ ਦੀ ਬੋਤਲ ਖਰੀਦੀ ਹਾਂ। ਮੈਨੂੰ ਹੋਰ ਕੁਛ ਨੀ ਪਹਿਲੇ ਪਾਣੀ ਦੀ ਬੋਤਲ ਕੋਈ ਹੋ ਪਾ ਲੈਂਦੇ ਲੋਕ ਆ ਗੁੱਸਾ ਹੋ ਜਾਂਦੇ ਆ।
ਹਾਂ
ਜਾਕੇ ਮੈਂ ਨਾ ਪਾਣੀ ਦੀ ਬੋਤਲ ਹੀ ਲੈਂਦੀ ਹਾਂ। ਹੋਰ ਛੋਟੀ ਮੇਰੀ ਬੇਟੀ ਹੈਗੀ ਆ ਉਹਨੂੰ ਪਸੰਦ ਹੈ ਚਿਪਸ ਵਗੈਰਾ।
ਹੂੰ
ਅਤੇ ਫ ਉਹ ਵਗੈਰਾ ਖੇ ਲੈਂਦੇ ਆ।
ਅੱਛਾ
ਹਾਂ
ਜ਼ਿਆਦਾ ਕੁਛ ਮੈਂ ਲੈਂਦੀ ਵੀ ਨਹੀਂ ਹੈ ਹਾਂਜੀ ਹਾਂਜੀ ਮੈਂ ਬਹੁਤ ਘੱਟ ਚੀਜ਼ਾਂ ਲੈਂਦੀ ਹਾਂ ਹਾਂ ਮੈਂ ਅਨੰਦਪੁਰ ਸਾਹਿਬ ਗਈ ਹਾਂ
ਹਾਂ ਉੱਥੇ ਸੁਕਰਾਤ ਦੇ ਕਮਰੇ ਕਿੰਨੇ ਵਧੀਆ ਨੇ
ਆਹ ਅਸੀਂ ਜਦੋਂ ਗਏ ਸੀ ਨਾ ਮੈਂ ਇੱਕ ਵਾਰੀ ਗਈ ਸੀ ਅਨੰਦਪੁਰ ਸਾਹਿਬ ਆਪਣੀ ਦਾਦੀ ਨਾਲ ਉਹ ਸਾਡੇ ਨਾ ਬੱਸ ਗਈ ਸੀ ਫਰੀ ਆ ਟੂਰ ਲਈ ਤਿੰਨ ਦਿਨ ਲਈ। ਤੇ ਅਸੀਂ ਤਾਂ ਗਏ ਸੀ ਅਸੀਂ ਹੋਲੀਆਂ ਤੇ ਗਏ ਸੀ ਅਨੰਦਪੁਰ ਸਾਹਿਬ ਹੋਲਾ ਮਹੱਲਾ ਦੇਖਣ
ਅੱਛਾ ਅਸੀਂ ਤੇ ਦਸੰਬਰ ਵਿੱਚ ਗਏ ਸੀਗੇ ਪਰ ਉੱਥੇ ਰੌਨਕ ਇੰਨੀ ਸੀਗੀ ਕਿ ਅਸੀਂ ਸਾਡੇ ਨਾ ਉੱਥੇ ਮਤਲਬ ਜਾ ਕੇ ਜੀ ਹੀ ਨਹੀ ਕਰ ਰਹੇ ਸੀਗੇ ਵਾਪਿਸ ਆਉਣ ਦਾ ਥੇ ਸਾਰੇ ਅਸੀ ਦੋਸਤ ਵਗੈਰਾ ਗਏ ਸੀਗੇ ਨਾ
ਹਾਂਜੀ।
ਤੇ ਉੱਥੇ ਇੰਨੇ ਮਤਲਬ ਰਾਤ ਭਰ ਅਸੀਂ ਜਾ ਤੇ ਉੱਥੇ ਜਿਹੜੀ ਸਰਹ ਹੈ ਨਾ। ਉੱਥੇ ਅਸੀਂ ਖੇਡ ਰਹੇ ਸੀਗੇ ਹਾਈਡਡ ਸੀਫ ਵਗੈਰਾ ਲੋਕਾਂ ਦੇ ਗੇਟ ਵਜਾ ਕੇ ਜਾ ਰਹੇ ਸੀਗੇ
ਤੇਸੀਂ ਭੁੱਲ ਗਏ ਸੀ ਹੋਲੇ ਮੁਹੱਲੇ ਤੇ ਖੜੇ ਹੋ। ਫਰੀ ਬੱਸ ਦਿਨ ਤਾਂ ਅਸੀਂ ਗਏ ਸੀ ਫਰੀ ਬੱਸ ਆਸ ਕੋਈ ਕਮਰਾ ਹੀ ਨਹੀਂ ਮਿਲਿਆ ਫਿਰ ਉਹਨੇ ਆਪਣਾ ਮਤਲਬ ਆਪਣਾ ਨੇ ਬਣਾਇਏ ਰੱਖ ਸਾਧਨ ਇੱਕ ਮਤਲਬ ਸ਼ਟਰ ਨਾ ਮਤਲਬ ਇੱਕ ਹਾਲ ਹੈ। ਉਹਨਾਂ ਨੇ ਉਹ ਖੁਦ ਦਾ ਹੋਲ ਹੈ ਫਿਰ ਉਹਨਾ ਉੱਥੇ ਹੋਲ ਗੱਦੇ ਗੁਰਦੇ ਵਿਛਾਏ ਵੀ ਉੱਥੇ ਕੁੱਤੇ ਰਾਤੀ ਫਿਰ ਉਹ ਦੇਖਣ ਲਈ ਬੜੀ ਚੀਜ਼ਾਂ ਆ ਹਪੁਰ ਸਾਹਿਬ ਦਾ ਕਿਲ੍ਹਾ ਹੋ ਗਿਆ ਅਜੂਬਾ ਦੇਖਿਆ ਉਥੇ ਅਜੂਬਾ
ਹਾਂ। ਵਿਰਾਸਤ ਤੇ ਖਾਲਸਾ ਵੀ ਉੱਥੇ ਉੱਥੇ ਵਿਰਾਸਤ ਖਾਲਸਾ ਵਿੱਚ ਨਾ ਕਹਿੰਦੇ ਕਿ ਫੋਟੋਆਂ ਨੀ ਲੈਣੀਆਂ ਫੋਨ ਅੰਦਰ ਰੱਖਦੋ ਉੱਥੇ ਇੰਨੇ ਸਾਰੇ ਨਿਹੰਗ ਸਿੰਘ ਵਗੈਰਾ ਖੜੇ ਹੁੰਦੇ ਨੇ ਪਰ ਸਾਡੇ ਇੱਕ ਵੀਰ ਜੀ ਨੇ ਸਤਿਨਾਮ ਵੀਰ ਜੀ ਉਹਨਾਂ ਨੇ ਨਾ ਸਪੈਸ਼ਲੀ ਫੋਨ ਨਵਾਂ ਲਿਆ ਸੀਗਾ ਕੋਈ ਵਧੀਆ ਮਤਲਬ ਉਹਨਾਂ ਦਾ ਨਾ ਕੁਛ ਉਹ ਮਤਲਬ ਵਧੀਆ ਫੋਨ ਲਿਆ ਸੀਗਾ ਉਹਨਾਂ ਨੇ ਸਿਰਫ਼ ਅਨੰਦਪੁਰ ਸਾਹਿਬ ਜਾਣ ਨੂੰ ਕਿ ਫੋਟੋਆਂ ਅੱਛੀਆਂ ਆਉਣ। ਤੇ ਅਹ ਉੱਥੇ ਵਿਰਾਸਤ ਤੇ ਖਾਲਸਾ ਵਿੱਚ ਉਹਨਾਂ ਨੇ ਇੰਨੀਆਂ ਸਾਰੀਆਂ ਫੋਟੋਆਂ ਲਈਆਂ।
ਪਰ ਨੀ ਦਿੰਦੇ ਆ ਉਹ ਬਾਹਰ ਰਖਾ ਦਿੰਦੇ ਆ ਫੋਨ ਵਗੈਰਾ ਪਰਸੋਂ ਵਗੈਰਾ ਤੇ ਜਦੋਂ ਉਥੇ ਗਏ ਸੀ ਨਾ ਤੇ ਹਾਂ
ਬਾਹਰ ਤੇ ਨਹੀਂ ਰਖਵਾਉਂਦੇ ਪਰ ਉਹ ਲੈ ਕੇ ਤੇ ਜਾਣ ਦਿੰਦੇ ਨੇ ਪਰ ਕਹਿੰਦੇ ਨੇ ਕਿ ਨਹੀਂ ਫੋਟੋਆਂ ਨ ਖਿੱਚਣੀਆਂ
ਨਵਾਂ ਨਵਾਂ ਬਣਿਆ ਹੀ ਸੀ ਉਸ ਟਾਈਮ ਨਾ ਆਧਾਰ ਕਾਰਡ ਜਮਾਉਂਦੇ ਦੇਖਣ ਲਈ ਇੱਕ ਆਧਾਰ ਕਾਰਡ ਤੇ ਦੋ ਬੰਦੇ ਦੇਖ ਸਕਦੇ। ਬੀਰਰਸ ਦੇ ਖਾਲਸਾ ਤੇ ਫਿਰ, ਸਾਡੇ ਕੋਲ ਆਧਾਰ ਕਾਰਡ ਪੰਜ -ਸੀ ਅਸੀਂ ਪੰਜੇ ਸੀ ਬੋਲਦਾ ਸੀ ਪਰ ਅਸੀਂ ਦੋ ਦੋ ਕਰਕੇ ਦੇਖ ਕੇ ਤੇ ਬੋਲਿਆ ਸੀ ਸਾਰਾ ਗਰੁੱਪ ਹੈ, ਉਹ ਵੀ ਤੁਹਾਡੇ ਪੰਜ ਹਜ਼ਾਰ ਕਾਰਡ ਰੱਖ ਲੈ ਉਹ ਪੰਜ ਹਜਾਰ ਫਿਰ ਜਮਾ ਹੋਏ, ਉਹਨਾਂ ਨੇ ਫੋਨ ਵੀ ਜਮਾ ਕੀਤੇ, ਸਾਡੇ ਪਰਸ ਵਗੈਰਾ, ਵੀ ਸਭ ਦੇ ਜਮ੍ਹਾਂ ਕੀਤੇ ਫਿਰ, ਸਾਰਾ ਅੰਦਰ ਦੇਖ ਕੇ ਆਇਆ ਪੂਰਾ, ਉਹ ਸਿਰ ਨਵਾਂ ਵਾਂ ਬਿਲਕੁਲ ਬਣਿਆ ਹੀ ਸੀ। ਉਹ ਲਾਈਨ ਵੀ, ਬੜੀ ਲੰਬੀ ਸੀ, ਅੰਦਰ ਜਾਣ ਦੀ ਲਾਈਨ ਲੱਗੀ, ਸੀ
ਅੱਛਾ, ਅਸੀਂ ਤੇ ਚਾਲੀ ਕੇ ਪੰਤਾਲੀ ਬੰਦੇ ਗਏ ਸੀਗੇ ਸਾਰੇ ਜਾ ਸੀਗੇ ਸਾਰੇ ਜਾਣਣ ਵਾਲੇ ਹੁੰਦੇ ਨਾ ਕੀ ਕੀਰਤਨ ਵਗੈਰਾ ਵਾਲੇ ਉਹ ਸਾਰੇ ਸੀਗੇ। ਤੇ ਹੁਣ ਤੇ ਇੱਕ ਆਧਾਰ ਕਾਰਡ ਨਾਲ ਨਾ ਪੰਜ ਬੰਦੇ ਜਾ ਸਕਦੇ ਨੇ। ਮੈਂ ਪਿਛਲੇ ਤੋਂ ਪਿਛਲੇ ਸਾਲ ਗਈ ਸੀਗੀ।
ਤੇ ਸਾਨੂੰ ਹੋ ਗਏ, ਸਤ ਅੱਠ ਸਾਲ
ਅੱਛਾ ਨਹੀਂ ਸਾਨੂੰ ਤਾਂ ਪਿਛਲੇ ਮੈਂ ਤਾਂ ਪਿਛਲੇ ਤੋਂ ਪਿਛਲੇ ਸਾਲ ਗਈ ਸੀਗੀ ਪਹਿਲੀ ਵਾਰ ਗਈ ਸੀ ਮ ਮੰਮੀ ਪਾਪਾ ਦੇ ਬਿਨਾਂ ਕਿਤੇ। ਇਕੱਲੇ ਔਰ ਇੰਨਾ ਮਜ਼ੇ ਕੀਤੇ ਨਾ ਸੀ ਉੱਥੇ ਮਤਲਬ ਘੁੰਮੇ ਜਾਈਏ। ਔਰ ਮੈਂ ਪਿਛਲੇ ਸਾਲ ਆਗਰਾ ਵੀ ਗਈ ਸੀਗੀ।
ਹਾਂਜੀ।
ਆਗਰਾ ਵਿੱਚ ਉੱਥੇ ਗੁਰਦੁਆਰੇ ਨੇ ਮਤਲਬ ਬੰਦਾ ਤੁਸੀਂ ਉੱਥੇ ਜਾ ਕੇ ਨਾ ਤੁਸੀਂ ਕਹਿ ਨਈ ਸਕਦੇ ਕੀ ਇਹ ਆਗਰਾ ਹੈ ਕਿਉਂਕਿ ਉੱਥੇ ਸਾਰੇ ਹੀ ਸਰਦਾਰ ਨਿਹੰਗ ਸਿੰਘ ਔਰ ਪੂਰੀ ਮਰਿਆਦਾ ਨਾਲ ਉੱਥੇ ਦਾ ਜਿਹੜਾ ਲੰਗਰ ਹਾਲ ਹੈ ਨਾ ਉੱਥੇ ਇੱਕ ਗੁਰਦੁਆਰਾ ਹੈ ਨਾਮ ਨੀ ਯਾਦ ਆ ਰਿਹਾ ਮੈਨੂੰ ਤੇ ਉਹ ਵਾਲੇ ਗੁਰਦੁਆਰੇ ਵਿੱਚ ਮਤਲਬ ਸਾਰੇ ਨਿਹੰਗ ਸਿੰਘ ਹੀ ਲੰਗਰ ਬਣਾਦੇ ਨੇ। ਔਰ ਉਹੀ ਵਰਤਾਂਉਂਦੇ ਨੇ ਸਾਰੀ ਸੇਵਾ ਵਗੈਰਾ ਉਹੀ ਕਰਦੇ ਨੇ ਸਾਰਾ ਗੁਰਦੁਆਰਾ ਸਾਭਿਆ ਹੋਇਆ ਉਹਨਾ ਨੇ। ਛੋਟੇ-ਛੋਟੇ ਬੱਚੇ ਵਾਲੇ ਨੇ ਨਾ ਉਹ ਨਿਹੰਗ ਸਿੰਘ ਬਣੇ ਹੋਏ ਨੇ ਉਹ ਮਤਲਬ ਅਹ ਵਾਕ ਮਤਲਬ ਅ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਾਕ ਲੈਂਦੇ ਨੇ
ਅੱਛੀ ਗੱਲ ਐ ਲੈਣਾ ਵੀ ਚਾਹੁੰਦਾ ਨਿੱਕੇ-ਨਿੱਕੇ ਬੱ ਬੱਚਿਆਂ ਨੂੰ ਅੱਗੇ ਕਰਨ ਹੁਣ ਨਿੱਕੇ ਨਿੱਕੇਆਂ ਨੂੰ ਸ਼ੌਕ ਪਏਗਾ ਤੇ ਵੱਡੇ ਹੋ ਕੇ ਹੋਰ ਜਾਦਾ ਕਰਨਗੇ। ਸਾਡੇ ਉਥੇ ਸਾਡੇ ਉਥੇ ਨਾ ਹੈਗਾ ਸੀ। ਇੱਕ ਇਹੋ ਜਿਹਾ ਬੱਚਾ ਹੈਗਾ ਸੀ ਉਹਦੇ ਪਾਪਾ ਨਈ ਸੀ ਉਹਦੀ ਮੰਮਾ ਸੀ ਖਾਲੀ ਤੇ ਉਹ ਮਤਲਬ ਇੱਕੋ ਸਿੰਗਲ ਪਰਸਨ ਸੀਗਾ ਉਹਨੇ ਛੋਟੀ ਉਮਰ ਉਹਦੀ ਮੰਮਾ ਜਿੰਨਾ ਉਹਨੂੰ ਪੜ੍ਹਾ ਸਕੇ ਉਹੇ ਪੜ੍ਹਾਇਆ ਟੈਨਥ ਤੱਕ ਮਤਲਬ ਲੋਕਾ ਦੇ ਘਰ ਕੰਮ ਕਰਕੇ ਸਲਾਈਆਂ ਕਰ ਜਿਵੇ ਵੀ ਉਹਨੇ ਮਤਲਬ ਮਿਹਨਤ ਕੀਤੀ ਉਹਨੇ, ਮਿਹਨਤ ਕੀਤੀ ਆਪਣੇ ਮੁੰਡੇ ਦੇ ਉੱਤੇ। ਬਟ ਜਦੋਂ ਟੈਂਨਥ ਕਲਾਸ ਤੋਂ ਬਾਦ ਜਦੋਂ ਉਹ ਵੱਡਾ ਹੋਇਆ ਨਾ ਟੈਨਥ ਤੋਂ ਬਾਦ ਉਹਦੀ ਮੰਮਾ ਪੜਾ ਨਈ ਪਾਈ ਟੈਨਥ ਬਾਦ ਫਿਰ ਉਹ ਮਤਲਬ ਉਹਨੇ ਇਤਨਾ ਕਰ ਲਿਆ ਸੀ ਕਿ ਪੰਜਾਬੀ ਸਿੱਖ ਲਈ ਸੀਗੀ ਉਹਨੂੰ ਟੈਨਥ ਕਲਾਸ ਤੋਂ ਬਾਦ ਲੋ ਕਿ ਗੁਰਦੁਆਰੇ ਵਿੱਚ ਪਾਠੀ ਬਣਨ ਲਈ ਬੋਲਦੇ ਸੀ ਕਿ ਤੂੰ ਬੇਟਾ ਸਾਡੇ ਘਰ ਗੁਰਦੁਆਰੇ ਆ ਕੇ ਸਾਡੇ ਘਰ ਆ ਕੇ ਰਿਹਾ ਉੱਥੇ ਰੂਮ ਵੀ ਲੈ ਪਾਠੀ ਬਣ ਜਾ ਉਹ ਇਤਨਾ ਅੱਛਾ ਹੋ ਚੁੱਕਿਆ ਸੀਗਾ ਉਹਨੂੰ ਅਰਦਾਸ ਪੂਰੀ ਕੰਠ ਯਾਦ ਹੋ ਗਈ ਪੰਜ ਬਾਣੀਆਂ ਕੰਠ ਪੰਜਾਬ ਫਿਰ ਜੋ ਹੁਕਮਨਾਮਾ ਲੈ ਲੈਂਦਾ ਸੀਗਾ ਉਹ, ਅਖੰਡ ਪਾਠ ਕਰ ਲੈਂਦਾ ਸੀਗਾ ਉਹ। ਮਤਲਬ ਉਹ ਹਰ ਚੀਜ਼ ਐਕਸਪਰਟ ਹੋ ਗਿਆ ਸੀਗਾ ਦਸਵੀਂ ਕਲਾਸ ਤੋ।
ਅੱਛਾ ਵਧੀਆ ਚੀਜ਼ ਹੈ ਖੈਰ ਚਲੋ ਮੈਂ ਨਾ ਤੁਹਾਨੂੰ ਬਾਦ ਚ ਕਰਦੀ ਹਾਂ।
ਕਿ ਓਕੇ ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ।